ਹ
ਜੀ ਭਾਅਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭਾਜੀੀ
ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ
ਚਲੋ
ਪਾਸ ਕਰ ਜਾ
ਦਿਓ
ਤੁਹਾਡੇ ਕੋਲ ਇੱਕ ਗੱਲ ਪੁੱਛੀ ਨੀ ਸੀ
ਹਾਂਜੀ ਸੁਣਾੋ
ਕਈ ਕਿੰਨਾ ਸਾਰੇ ਨੇ
ਅਜ ਆਵਾਜ਼ ਨੀ ਆ ਰੀ। ਹੈਲੋ
ਹਾਜੀ ਆਵਾਜ਼ ਨੀ ਆਰੀ ਸਾਡੀ ਆਵਾਜ਼ ਨੀ ਆਰੀ ਹੈਲੋ
ਹੈਲੋ
ਹਾਂ ਆਈ-ਆਈ ਹੁਣ ਆ ਗੀ।
ਕਿ ਮੈਂ ਕਿਹਾ ਤੇ
ਵਾਜ ਨੀ ਆਰੀ ਤਾਡੀ ਹੈਲੋ ਹੈਲੋ ਹੈਲੋ ਹੈਲੋ ਹ ਆ ਗੀ ਹੁਣ ਆਵਾਜ਼ ਆ ਗੀ।
ਮੈਂ ਕਿਆ ਦੇਖੋ ਅੱਜ ਕੱਲ੍ਹ ਲੋਕੀ ਸੋਸ਼ਲ ਮੀਡੀਆ ਕਿੰਨਾ ਚਲਾ ਰੇ ਨੇ।
ਹਾਂਜੀ ਇਹ ਤਾਂ ਗੱਲ ਏ‌।
ਹਾਂ ਅੱਜ ਕੱਲ ਲੋਕੀ ਪੈਸੇ ਵੀ ਇਹਦੇ ਤੋਂ ਈ ਕਮਾ ਰੇ ਨੇ। ਹੁਣ ਦੇੇਖਲੋ ਜਿਵੇਂ ਯੂਟਿਊਬ ਤੇ ਲੋਕੀ ਵਲੋਗ ਪਾਂਦੇ ਨੇ। ਤੇ ਪੈਸੇ ਆ ਜਾਂਦੇ ਨੇ ਉਹਨਾਂ ਕੋਲ ਲੋਗ ਵਧੀਆ ਬਣਦਾ ਤੇ ਜਦੋਂ ਵਾਇਰਲ ਹੁੰਦੀ ਏ ਰੀਲ ਜ ਸ਼ੋਟ ਵਗੈਰਾ ਕੁਛ ਵੀ। ਹੈਲੋ ਹੈਲੋ
ਹਾਂਜੀ ਆਗੀ ਅਵਾਜ
ਹਾਂਜੀ ਮੈਂ ਕ ਜਿਹਨ੍ਹਾਂ ਲੋਕੀ ਸੋਸ਼ਲ ਮੀਡੀਆ ਚਲਾ ਰੇ ਨੇ ਪੈਸੇ ਕਮਾ ਰੇ ਨੇ।
ਹਾਂਜੀ
ਹਾਂ, ਅੱਜ ਕੱਲ ਜਿਵੇਂ ਵੇਖ ਲੋ ਬੱਚਾ ਅੱਜ ਕੱਲ੍ਹ ਬਿਨਾਂ ਫੋਨ ਤੋਂ
ਹੂੰ ਅੱਜ ਕੱਲ ਤੇ ਬੱਚੇ ਰਹਿ ਈ ਨੀ ਪਾਂਦੇ ਫੋਨ ਦੇ ਬਗੈਰ ਇੱਕ ਦਿਨ ਵੀ ਨੀ ਰਹਿ ਜਾਂਦਾ ਬੱਚਿਆਂ ਕੋਲੋਂ ਫੋਨ ਦੇ ਪਤਾ ਨੀ ਅੱਗੇ ਦੀ ਜਨਰੇਸ਼ਨ ਦਾ ਕੀ ਹੋਏਗਾ।
ਸਹੀ ਗੱਲ ਐ ਹੁਣ ਜਿਵੇਂ ਦੇਖਲੋ ਯੂਟਿਊਬ ਲੋਕ ਬੱਚੇ ਬਿਨਾ ਯੂਟਿਊਬ ਤੋਂ ਰੋਟੀ ਵੀ ਨੀ ਖਾਂਦੇ।
ਜਦ ਯੂਟਿਊਬ ਚ ਕੋ ਚੱਲੇਗਾ ਉਹਨਾਂ ਫੇਵਰੇਟ ਸੀਰੀਅਲ ਚੱਲ ਤਾਂ ਏ ਉਹ ਰੋਟੀ ਖਾਣਗੇ ਐਨੀ ਖਾਣਗੇ।
ਸਹੀ ਗੱਲ ਏ।
ਹੋਰ ਸੋਸ਼ਲ ਮੀਡੀਆ ਤੇ ਟਾਈਮ ਬਹੁਤ ਵਾਇਰਲ ਹੋ ਗਿਆ ਅੱਜ ਕੱਲ੍ਹ ਜਿਆਦਾ ਤੋਂ ਜਿਆਦਾ ਲੋਕੀ ਛੋਟ ਸੋਸ਼ਲ ਮੀਡੀਆ ਤੇ ਵਲੋਗ ਪਾ ਕੇ ਰੀਲ ਪਾ ਕੇ ਪੈਸੇ ਕਮਾਂਦੇ ਨੇ। ਹੈਲੋ ਹੈਲੋ ਹੈਲੋ ਹੈਲੋ ਹਾਜੀ ਆਵਾਜ਼ ਨੀ ਆ ਰੀ ਹੈਲੋ ਹੈਲੋਂ ਬ ਭਾਜੀ ਹੈਲੋ ਹਾਂਜੀ ਆਵਾਜ਼ ਨੀ ਆ ਰੀ ਤਾਡੀ ਹੈਲੋ
ਤੇ ਨਾ ਸੋਸ਼ਲ ਮੀਡੀਆ ਇੱਕ ਪੈਸੇ, ਬਹੁਤ ਵ